ਹੈਲੋ। ਹੈਲੋ। ਹਾਂਜੀ ਸਸ ਰੀ ਕਾਲ ਜੀ। ਸਸ ਰੀ ਕਾਲ, ਹੋਰ ਕੀ ਕਰਦੇ ਪਏ?
ਕੁਛ ਨੀ ਬਸ, ਚਾ- ਚੂ ਬਨੋਣ ਦੀ ਤਿਆਰੀ ਕਰ ਰੀ ਆ।
ਅੱਛਾ- ਅੱਛਾ ਹਾਂਜੀ ਅ ਹਾਂ ਚਾ ਦਾ ਟੈਮ ਹੋਵੀ ਗਯਾ ਨਾ।
ਹਾਂਜੀ। ਨਾਲ ਮੌਸਮ ਵੀ ਬਣਿਆ ਏ, ਸੋਚਦੀ ਪਕੌੜੇ ਬਣਾ ਲਾ ਥੋੜ੍ਹਾ ਕੀ ਕਹ ਰਏ ਬਣਾ ਲਓ। ਵਧੀਆ ਲੱਗਣਾ ਹਾਂਜੀ- ਹਾਂਜੀ। ਚਵਲ ਆਟਾ ਤਾਂ ਬਣਾਉਂਦੇ ਆ ਨਾ ਪਾ ਕੇ੍ਰਿਸ ਵਆ
ਅੱ ਅੱਛਾ, ਅੱਛਾ
ਹਾਂਜੀ
ਵਧੀਆ ਤੇ ਇਹੋ ਤੇ ਮੌਸਮ ਚ ਕਰਦਾ ਹੀ ਆ ਜੀ, ਖਾਂ
ਹਾਂਜੀ, ਹਾਂ ਉਹ ਤੇ ਆ ਹਮ ਤੇ ਆ, ਹੋਰ ਬੱਚੇੱਚੇ ਕਿੱਥੇ ਕਰੀ ਗਏ ਬਰ
ਨਾ, ਖੇਡ ਰਹੇ ਤੇ ਖੇਡ ਰਹੇ। ਲੱਗੇ ਹਾਂਜੀ ਮੈਂ ਕਿਹਾ ਚ ਬਣਾ ਲੈਦੀ ਆ, ਉਹਦੇ ਬਾਅ ਫਿਰ ਕੰ ਥੋੜਾਿ ਕਰਗੇ, ਆ ਪਾਂਦੇ ਭੁੰਡੇ ਪਏ ਧੋਣ ਵਾਲੇ
ਹਮ, ਹਮ
ਹਮ- ਹਮ
ਅੱਛਾ
ਵਧੀਆ ਬਣਦਾ ਉਹਦੇ ਚ ਹੀ, ਹਾਂ ਉਹਦੇ ਚ ਹੀ ਵਧੀਆ ਬਣਦਾ
ਹਮ
ਓ ਰਿਫਾਈਨ ਚ ਨਹੀਂ ਮਜ਼ਾ ਆਉਂਦਾ, ਰੋਜ਼ ਬਣਾਓ
ਹਮ- ਹਮ ਹ, ਕਰਾਰਾ ਬਣਦਾ ਤ ਉੇ ਫਿਰ ਥੋੜਾ
ਔਰ, ਰਿਫਾਇੰਡ ਖਾਣਾ ਵੀ ਨਹੀਂ ਚਾਹੀਦਾ ਨਾ
ਹਾਂਜੀ, ਉਹ ਤੇ ਆ
ਹਾਂਜੀ, ਸਰੋਂ ਹੀ ਵਧੀਆ ਲਹਦੇ ਨੇ ਬੋਡੀ ਵਾਸਤੇ ਹਾਂਜੀ, ਸਰਦੀਆ ਵਦੀੀਆ ਕਦੇ ਚੱਲ ਵਧੀਆ ਲੱਗਦੀ ਸਰਸੋਂ ਤੇਲ ਖਾਣ ਚ ਵਧੀਆ ਆਦਾ, ਹਾਂਜੀ
ਹਮ
ਤੁ ਘਿਓ ਵਗੈਰਾ ਬਣਾਓ, ਤੇ ਉਹਦੇ ਵਾਸਤੇ ਅਸੀ ਲੈ ਆਉਂਦੇ ਆਾਂ ਯ ਕੇ ਉਹ ਚ ਬਣਾ ਲ ਲੋ, ਮੈਂ ਤੇ ਤੀਲ ਤੇ ਲਾਉਂਦੀ ਆ, ਸੋਇਆ ਵੀ ਲਾਉਂਦੀ, ਉਹ ਚ ਵੀ ਬਣਾ ਲ ਲੋ
ਹਾਂਜੀ
ਹਾਂਜੀ, ਅੱਛਾ ਹਮ- ਹਮ -ਹਮ ਹਾਂ ਸੁਣਾ ਹਾਂਜੀ- ਹਾਂਜੀ ਥੋੜਾ ਵਾਰ ਹੀ ਜਾਉਂਗੇ ਤੇ ਫਿਰ ਠੀਕ ਹੈ, ਏਦਾਂ ਤੇ ਆਵਾਜ਼ ਇਹੋਹੀ
ਸਕੂਟ ਚਲਾ
ਠੀਕ ਹੈ।
ਮੈਂ, ਵੀਦੇ ਬਾਰੇ ਕੀ ਵੇਖਣ ਕੀ ਆਵਾਜ਼
ਹਾਂਜੀ, ਹੋਰ ਦਸੋ
ਕੀ ਹੋ ਗਿਆ?
ਉਹੀ ਤੇ, ਇਹਦੇ ਪਾਪਾ ਕਹਿਰੇ, ਬਾਹਦ ਆਵਾਜ਼ ਆਈ, ਮੈਂ ਪਟਾਕੇਫੋੜੇ ਹੋਣੇ ਆਕੇ ਆਵਾਜ਼ ਆਏ ਮ
ਹਮ ਹਾਂ, ਪਿੱਛੇ ਉਹ ਵੀ ਚੱਲਣ ਡਿਆ ਨਾ, ਵਿਆਹ ਵਾਲਾ ਵੀ
ਹਾਂ-ਹਾਂ, ਉੱਦ ਹੀ ਹਾਂਜੀ, ਉਧਰ ਵੀ ਜਾਣਾ, ਹਜੀ ਜਾਣਾ, ਤੁਸੀ ਸਾਨੂੰ ਲੈ ਨਾ
ਅ ਪੱਟ ਕੇ ਗਣੇ ਨਾ, ਉਹ ਦੇ ਗ ਥੋੜਾ ਬੋਲੀੂਲੀ ਪਾ ਕੇ ਆਈਏ ਅਸੀ ਵ
ਅੱਛਾ, ਹਮ। ਹਾਂਜੀ, ਦੇਖੋ ਹਮ ਆਯੀ ਜਾਂਦੀ।
ਤੇ ਮੈਂ ਕਹਿ ਦ ਖ ਜਾ ਗੇ
ਅੱਛਾ-ਅੱਛਾ। ਹਮ ਕੁਛ-ਕੁਛ, ਦੇਣਾ ਉਹਣਾ
ਜ ਵੰਡੀ ਵੀ ਜਾਂਿੰਦੀ ਹਾਂਜੀ, ਗੁਆਂਢੀ ਜੋ ਕਹਿ ਜਾ ਸਾਨੂੰ, ਤਾਂ ਨਾ ਅੱਜ ਨੀ ਕੁਛ ਦੇਣਾ, ਅੱਜ ਕਿ ਦੇਣਾ।
ਅਾਂ ਅੱਛਾ-ਅੱਛਾ।
ਜਿਦੋਂ ਕੌਣ ਹੁੰਦਾ, ਓਦਾਂ ਹੀ ਆ ਬਸ ਜੇ ਲੇਖ ਸੰਗੀਤ ਹੁੰਦੀ, ਇਹਨਾਂ ਦੀ ਕੌਣ, ਤਾਂ ਅਸੀਂ ਕਹਿ ਹਾਂ, ਉਹੀ ਅੱਠ ਨੂੰ ਦੇਣਾ, ਜੋ ਦੇਣਾ, ਅੱਠ ਨੂੰ ਦੇਵਾਂਗੇ ਨਾ
ਅੱਛਾ -ਅੱਛਾ ਹੂੰ।
ਪ੍ਰ ਚ ਦਿ ਕਰ ਦਾਂਗੇ ਨਾ ਅੱਜ ਬਚੇ
ਹਾਂ, ਹੂੰ- ਹੂੰ।
ਦਿਵਸ। ਕੁੜੀ ਤੇ ਹੁਣ ਅੱਜ ਫੋਨ ਆਇਆ ਸੀ, ਹਾਂਜੀ ਉਹ ਜਦ ਵੀ ਵਿੱਚੋਲਣ ਹੈਗੀ ਆ ਤੁਹਾਡੀ ਜੀ ਹੈਗੀ ਆ, ਦੂਰ ਦੀਆਂ ਮਤਲਬ। ਮਤਲਬ ਮੇਰੀ ਤਾਈ ਦੀ ਮੈਂ ਭਰਾ ਦੀ ਨੂੰਹ ਨ ਹੈਗੀ ਵਹੁਟੀ ਉਹਨੇ ਫੋਨ ਕੀਤਾ, ਮਤਲਬ ਕਹਿ ਰਹੇ ਅਸੀਂ ਆਵਾਂਗੇ ਦੋ ਚਾਰ
ਹਾਂ।
ਮਸਤੇ ਕਰ ਵੇਖਣ, ਫੇਿਰ ਗੱਲ ਆ ਕੇ ਵਧਾਨਉਂਦੇ ਆਂ, ਮੈਂ ਕਿਹਾ ਆਜੋ ਜੀ। ਵੈਲਕਮ ਆ, ਫਿਰ ਅਸੀਂ ਸੋਚ ਰਹੇ ਛੇਤੀ - ਛੇਤੀ ਹੋਈਏ, ਤੇ ਅਸੀਂ ਵੀ ਥੋੜਾ ਨਚ ਲਈਏ ਗਈਏ ਹਾਂ। ਮਜਾ ਮਜ਼ੇ ਕਰੀਏ ਹਾਂ, ਕਰਨਾ ਤਾਂ ਹੈ ਹੀ, ਆ ਅੱਜ ਨਹੀ ਕਲ। ਨਹੀਂ ਤੇ ਸਹੀ ਟਾਈਮ ਹੋਜੇ ਫਿਰ, ਤਾਂ ਵਧੀਆ ਫਿਰ
ਕਿਆ ਹੋਜੇ। ਤਾਂਹੀ ਦੇ ਚੰਦਾ ਫਿਰ ਹੋਜ
ਉਹ ਪਹਿਲਾ ਟਾਈਮ ਨਾਲ ਹੋਜੇ ਤੇ ਬੱਚੀ ਵੀ ਜਵਾਨ ਹੋਜੇ।
ਹੋ, ਤੇ ਹੂੰ -ਹੂੰ, ਉਹ ਤੇ ਆ।
ਤੇ ਹਾਂ, ਮੈਂ ਇੱਥੇ ਇਹਡਾ, ਪਿਓ ਇਹਡਾ, ਦੇਖਦਾ ਬੱਚਾ ਵੇਖ
ਹਾਂ ਉਹ ਤੇ ਹੈ।
ਹਾਂ ਜਰਾ ਧਾਗਾ। ਛੇਤੀ ਹੋ ਗਿਆ, ਤੇ ਵੀ ਜਾਓ, ਕੋਈ ਪੁੱਛਦੇ ਤਾਡੇ ਬੱਚੇ ਆ ਕਹਿੰਦੇ ਲੱਗਦਾ ਨੀ ਮੈਂ ਕਿਹਾ, ਕਿਉ ਨੀ ਲੱਗਦਾ, ਹੁਣ ਸਰਟੀਫਿਕੇਟ ਲੈ ਕੇ ਘੁੰਮੀ ਨਾਲ -ਨਾਲ ਹੀ।
ਹਾਂਜੀ, ਉਹ ਤੇ ਹੈ ਸਹੀ ਗੱਲ ਆ।
ਸਾਡੇ ਬੱਚੇ ਆ, ਤੁਹਾਡੇ ਵ ਹਾਂ, ਤੇ ਤੈਨੂੰ ਪਤਾ ਨੀ, ਮੇਰੇ ਬੱਚੇ ਮੈਂਨੂੰ ਮੰਮੀ ਬੋਲ ਰਿਹਾ। ਤੇ ਕਹਿੰਦਾ ਕਿ ਸਿਦੂੰਰ ਨੂੰ ਲਾ ਕੇ ਘੁੰਮੇ ਘਰਾਂ 'ਚ ਕੰਫਿਊਜ ਹੋ ਜਾਂਦੇ ਹਾਂ
ਹਮ ਹਾਂਜੀ
ਹਮ ਜਿੱਦਾਂ ਮੈਂ ਵੀ ਜਾਂਦੀ ਆਪਣੇ ਤਿੰਨ ਬੱਚਿਆਂ ਨੂੰ ਲੈ ਕੇ ਇੱਕ ਦਿਖਾਈ ਇਕ ਕੁੜੀਆਂ, ਦੋ ਮੇਰੀਆਂ ਤੇ ਉਹ ਜਿੱਥੇ ਵੀ ਲੈ ਕੇ ਜਾਓ ਤੇ ਉਹ ਲੋਂ ਬਾਹਰ ਕਹਿੰਦੇ ਆਹ ਤੜ ਮਿਠਨ ਮੈਨ ਬੋਲਣ ਡਡ ਤੇਰੀ ਸਿਸਟਰ ਆ ਤਿੰਨ ਤੋਂ ਤਿੰਨ ਬਜੇ ਤਾਡੇ ਆ ਮੈਂ ਕਿਹਾ ਹਾਂ ਮੇਰੇ ਬੱਚੇ ਆ
ਹਾਂ ਅਛਾ ਕਈ ਲੋਕ ਜਾਣ ਕੇ ਕਰਦੇ ਹਮ ਹਮ, ਕੀ ਕਰ ਰਹੇ ਹਮ, ਖੇਲਦੇ ਬੱਚੇ ਲੰਬਾਰੇ ਪੈ ਤੇ ਨੀ, ਮੀਂਹ ਤਾਂ ਨਹੀਂ ਪੈ ਰਿਹਾ‌।
ਮੌਸਮ, ਖੁੱਲਿਆ।
ਐੰ
ਕੋਈ ਪੈਂਟ ਗੀਲੀ ਕੀਤੀ ਹੋਣੀ ਸੈਸ਼ਨ ਕਰ ਟੀਸ਼ਰਟ ਬਾਰ ਕਰ ਲੈ। ਟੀਸ਼ਰਟ ਬਾਲ ਕਾਲੇ ਕਰ ਹੁੰ, ਹੁਣ ਵਧੀਆ ਆਵਾਜ਼ ਆ ਰਹੀ। ਹਮ
ਹਮ, ਹਾਂਜੀ, ਹੁਣ ਠੀਕ ਆ ਰਹੀ ਹੈ। ਹਮ ਹਾਂ
ਤੇ, ਹਾਂਜੀ, ਕਿਉਂ ਬਣਾਇਆ, ਫੇਰ ਤੋਂ ਕੀ।
ਕੀ, ਵਾਈ-ਫਾਈ, ਹਾਂਜੀ, ਕੀਤਾ ਹੀ ਨਾ ਫੋਨ ਅਸੀਂ। ਬਹੁਤ ਜਾਣੇ, ਫੇਰ ਕਹਿ ਰਹੇ ਸੀ। ਕੰਪਲੇਂਟ, ਕਰਨ ਡੇ ਕਿ ਤੁਹਾਡੀ ਆਵਾਜ਼ ਸਿੱਖ ਕੇ ਨੀ ਆਉਣ ਦੀ ਗੱਲ ਨੀ ਹੁੰਦੀ, ਸਾਰੇ ਰਿਸ਼ਤੇਦਾਰ, ਜਿਹਨੂੰ ਵੀ ਫੋਨ ਲਗਾਈਏ। ਤੇ, ਹਾਂਜੀ, ਉਹੀ ਸਾਰੇ ਕਹਿ ਰਹੇ ਸੀ ਕਿ ਤਾਡੀ ਆਵਾਜ਼ ਸਹੀ ਨੀ ਆਉਂਦੀ ਜਦੋਂ ਵੀਡੀਓ ਕਾਲ ਕ ਵੀਡੀਓ ਕਾਲ ਵੀ ਅਟਕ ਜਾਂਦੀ। ਫੇਰ ਉਹਦੀ ਫਿਰ ਫੋਨ ਕੀਤ ਸਾਤੇ ਹਾਂਜੀ, ਉਹੀ ਫੇਰ ਕਰਕੇ ਫੋਨ ਸਿਰ ਖਪਾਈ ਕਰਨੀ ਪਈ ਬੜੀ ਉਹਨਾ, ਨੇ ਉੱਥੇ ਹੀ ਬੈਠੇ ਬੈਠੇ ਦੱਸੀ ਗਏ ਉਹ ਅਲੱਗ ਕਰੀ ਗਿਆ ਤੇ ਠੀਕ ਹੋ ਗਿਆ।
ਨਹੀ ਵਧੀਆ, ਤਾਂ ਹਾਂ, ਫੇਰ ਕੱਟ ਕੇ ਕਟ ਕੇ ਗੱਲਾਂ, ਇੰਟਰਸਟ ਨੀ ਆਉਂਦਾ, ਮਜਾ ਨੀ ਆਂਦਾ ਫਿਰ
ਹਾਂਜੀ, ਉਹੀ ਨਾ ਆਵਾਜ਼ ਆਵਾਜ਼, ਕੱਟੀ ਜਾਂਦੀ ਹੈ। ਤੇ ਜੀਅ ਨੀ ਕਰਦਾ ਫਿਰ ਇਸ ਤਰ੍ਹਾਂ ਦੇ, ਮੈਨੂੰ ਤਾਂ ਫੋਨ ਚਲਾਉਂਦਾ ਹੀ ਨਹੀਂ ਕਿ, ਕਰੂਗਾ ਸਰਨੈ ਨੂੰ ਡਟਕ ਜਾਵੇ ਜਾਂ ਕੁਛ, ਸਹੀ ਸੇ ਗੱਲ ਨਾ ਹੋਵੇ ਤਾਂ, ਹਾਂ, ਉਹੀ ਤਾਂ ਫਿਰ ਜੀ ਕਰਦਾ ਕਿ ਗਿਫਟ ਕਰਦੀਏ। ਫੋਨ ਫਾਨ ਚਕੀ
ਹਮ -ਹਮ, ਸਹੀ ਗੱਲ ਹੁਣ ਠੀਕ ਨੇ ਇਥੇ ਮੰਮੀ ਮਾਮੀ ਸਾਰੇ ਪੰਜਾਬ ਠੀਕ ਨੇ
ਕੌਣ ਹੂੰ
ਸਾਰੇ, ਮਾਤਾ ਠੀਕ ਨੇ ਤੁਹਾਡੇ
ਹਾਂਜੀ-ਹਾਂਜੀ ਸਭ ਠੀਕ ਹੈ, ਹਮ, ਮਾਮੀ ਜੀ ਵੀ ਮੇਰੇ ਉਹ ਵਾਲੇ ਆਏ ਹੋਏ। ਤੁਸੀਂ ਮੰਮੀ ਘਰ
ਹਾਂਜੀ -ਹਾਂਜੀ
ਤੇ ਹਾਂ ਉਹ ਵੀ ਫਿਰ ਚਲੇ ਗਏ। ਉਹਨਾਂ ਦੇ ਵੀ ਉਹ ਕੋਈ ਰਿਸ਼ਤੇਦਾਰ ਉਹਨਾਂ ਤੇ ਆ ਰਹੇ ਸੀ ਤੇ ਕਹਿੰਦੇ, ਕੀ ਅਸੀ ਮਤਲਬ, ਦੂਜੀ ਮਾਮੀ ਮੰਮੀ, ਵੱਲ ਆਉਣ ਦੇ ਸੀ। ਤੇ, ਉਹ ਫਿਰ ਆਪਣੇ ਘਰੇ ਲੈ ਗਈ। ਹਮ, ਤੇ ਉਹੀ ਉਧਰ ਫੇਰ ਇੱਕ ਦਿਨ ਹੁਣ ਕੱਲ ਉੱਥੇ ਰੈ ਕੇ ਫਿਰ ਕੱਲ ਸਵੇਰੇ ਉੱਥੋਂ ਦੀ ਨਿਕਲ ਜੂਗੇ ਫਿਰ ਜਿੱਥੇ ਹੁਣ ਉਹਨਾਂ ਨੇ ਕਮਰਾ ਲਿਆ ਹੋਇਆ ਵਾ। ਕੁੜੀ ਨੂੰ ਹੁਣ ਪੜ੍ਹਨੇ ਪਾਇਆ ਨਾ ਉੱਥੇ ਕੋਲਜ 'ਚ ਤੇ ਓ ਹਾਂਜੀ।
ਪਹੁੰਚ ਗਏ ਲੋਕ
ਹਾਂ-ਹਾਂ ਕਦੋਂ ਦੇ ਪਹੁੰਚ ਗਏ ਤੇ ਈ ਫਿਰ ਉੱਥੇ ਪੜ੍ਹਨੇ ਪਾਇਆ ਤੇ ਰੂਮ ਲਿਆ ਇੱਕ ਉੱਥੇ ਉਹਨਾਂ ਨੇ ਤੇ ਉਹੀ ਤਾਂ ਮੰਮੀ ਕੈਂਣ ਡੀ ਕੈਂਦੀ ਇੱਥੇ ਆਏ ਤੇ ਗਰਮੀ-ਗਰਮੀ ਕਰੀ ਗਏ ਕਰਕੇ ਹਾਏ ਗਰਮੀ ਹਾਏ ਗਰਮੀ ਏਸੀ ਚਲਾਓ। ਤੇ ਏਸੀ ਚਲਾ ਕੇ ਬੈਠੇ ਰਏ ਤੇ ਉਹੀ ਮੰਮੀ ਕੈਂਦੀ ਜਿੱਥੇ ਰੂਮ ਲਿਆ। ਤੇ ਨਾ ਕੈਂਦੀ ਕੂਲਰ ਆ ਨਾ ਏਸੀ ਆ ਤੇ ਉਹੀ ਕੈਂਦੀ ਕਿ ਰੈਣਾ ਕਿ ਤਰ੍ਹਾਂ ਉੱਥੇ ਇਹਨਾਂ ਨੇ ਇੱਥੇ ਤੇ ਕੈਂਦੀ ਲੱਗੇ ਹੋਏ ਆ ਏਸੀ ਚਲਾਓ ਏਸੀ ਚਲਾਓ ਉਹੀ ਕੈਣ ਡਈ ਸੀ ਕੈਂਦੀ ਕੀ ਲਵਾਂਗੇ ਕੂਲਰ-ਕੂਲਰ ਸੈਕਿੰਡ ਹੈਂਡ ਮਿਲਣ ਡਾਇਆ ਉਥੇ ਜਾ ਕੇ ਲੈਂਣੇ ਆਂ। ਮੈਂ ਚੈਣ ਨੀ ਆ ਜਾਣ ਕੇ ਪੈਸੇ ਬਰਬਾਦ ਕਰਨ ਡੇ ਚੰਗਾ ਭਲਾ ਜਿੱਥੇ ਰੈਂਦੇ ਸ ਤੇ ਉੱਥੇ ਵੀ ਕਿੰਨੇ ਚੰਗੇ-ਚੰਗੇ ਪੜ੍ਹਾਈ ਹੈਗੀ ਕੋਲਜ ਆ ਤ
ਨਈ-ਨਈ ਉੱਥੇ ਈ ਰੈਂਣਾ ਉਨੇ ਅ ਕਮਰਾ ਲਿਆ ਨਾ।
ਮੰਮਾ
ਹਾਂ ਕੀ ਹੋ ਗਿਆ। ਹਾਂ ਉਨੇ ਵੀ ਇੱਥੇ ਈ ਰੈਂਣਾ ਵਾ।
ਪੈਰ ਬੋਤ ਫਟ ਗੇ ਸੀ ਵਿਚ ਹੁਣ ਰਾ ਸਰੋ ਦਾ ਤੇਲ ਲਾ ਕੇ ਸੋ ਦੇ ਆਂ ਬੈ ਸਕਦੇ ਆਂ ਹੈਲੋ ਜਸਟਿਨ ਓ ਤੁਹਾਡੀ ਬਗਲ ਵਾਲੀ ਗਵਾਂਢੀ ਜੇੜੀ ਉੱਥੇ ਕੰਮ ਕਰ ਰਈਜਸਟ ਨਿਕਲੀ ਗੱਡੀ 'ਚ
ਅੱਛਾ ਹੁਣੇ ਨਿਕਲੀ ਓ ਤਰ੍ਹਾਂ ਈ ਕਿੱਥੇ ਗਈ ਹੋਣੀ ਘੁੰਮਣ-ਘੁੰਮਣ ਐਤਵਾਰ ਆ।
ਅੱਛਾ-ਅੱਛਾ ਐਤਵਾਰ ਛੁੱਟੀ ਲੈਦਾ ਵਾ ਛੁੱਟੀ ਲੈਂਦਾ ਐਤਵਾਰ
ਬਾਰੇ ਹਾਂ ਨਈ ਗਈ ਹੋ ਨਈ ਛੁੱਟੀ ਤੇ ਨ ਰੈਂਦੀ ਨਈ ਗਈ ਹੋਣੀ ਆ।
ਲੱਗਣ ਤੇ ਰਿਆ ਮੈਨੂੰ ਦੁਕਾਨ ਕਈ ਜਗ੍ਹਾ ਜਾਂਦੇ ਕੀ ਪਤਾ ਓ ਉਨੇ ਬੋਲਦਾ ਕਲਾ ਜੀ ਆਰਾਮ ਨਾਲ ਉਨੇ ਹਾ ਉਨੇ
ਹਾਂ-ਹਾਂ ਓ ਕੈਂਦੀ-ਕੈਂਦੀ ਤੂੰ ਆਰਾਮ ਨਾਲ ਕਦੀ ਦੇਖ ਲਈ ਚੁਣ ਜੇ ਲੈਣਾ ਹੋਏਗਾ ਲੈ ਲੀ ਕਦੀ ਆ ਕੇ।
ਟੇਸਨ ਹਾਂ ਘੁੰਮਣ ਘਾਮਣ ਗਈ ਹੋਣੀ ਆ।
ਹਾਂ ਘੁੰਮਣ ਗੀ ਹੋਣੀ ਆ ਨਈ ਗਈ ਕੈਂਦੀ ਸਵੇਰ ਦੀ ਤੇ ਗਈ ਨੀ ਹੋ ਸਕਦਾ ਗਈ ਵੀ ਹੋਵੇ।
ਓ ਨੀ ਰੁਕ ਸਕਦਾ ਘਰੇ
ਹਾਂ
ਮੈਂ ਕਿਆ ਜਿਦਾ ਕੰਮ ਕੁਮ ਦੀਆਦਤ ਪੈ ਜਾਂਦੀ ਐ ਓ ਨੀ ਰੁਕਦੇ ਫਿਰ ਘਰੇ
ਹਾਂ ਉਈ ਨਾ ਉੱਥੇ ਹਾਂ ਫਿਰ ਉੱਥੇ ਦੁਕਾਨ 'ਚ ਫਿਰ ਰੌਣਕ ਵੇਲਾ ਲੱਗਾ ਰੈਂਦਾ ਵਾ ਫਿਰ ਘਰੇ ਕਿੱਥੇ ਜੀ ਕ ਲੱਗਣਾ।
ਹਾਂਜੀ ਸਈ ਕਹੋ ਟਾਈਮ ਪਾਸ ਚੰਗਾ ਹੋ ਜਾਂਦਾ ਨਾ ਨਾਲੇ ਕੋਈ ਆ।
ਹਾਂ ਅੱਛਾ ਚਲੋ ਠੀਕ ਐ ਫੇਰ ਰੱਖਦੀ ਆ ਫੇਰ ਲਊਗੀ।
ਚੰਗਾ ਜੀ ਚੰਗਾ।